ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।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
ਵਧੀਆ ਬਿਲਕੁਲ ਫਸਟ ਕਲਾਸ। ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ?
ਪੁੱਛ ਨਹੀ ਜੀ ਬੈਠੇ ਸੀ ਘਰ।
ਠੀਕ-ਠਾਕ ਹੈ, ਘਰ ਬਾਰ ਸਭ ਠੀਕ?
ਹਾਂਜੀ-ਹਾਂਜੀ, ਚਾਹ ਚੂ ਪੀ ਰਹੇ ਆ, ਸ਼ਾਮ ਦੀ ਚਾਹ ਹੋ ਗਈ। ਹਮ, ਨਾਲ ਪਕੌੜੇ ਹੈਗੇ ਆ ਜੋ ਖਾ ਲੋੋ।
ਵਾਹ ਜੀ ਵਾਹ, ਐ ਤੇ ਬਹੁਤ ਵਧੀਆ ਗੱਲ ਆ। ਹੈਂ ਨਾਲ ਚਾਹ ਦੇ ਨਾਲ ਪਕੌੜੇ। ਵਾਹ ਜੀ ਵਾਹ, ਹੋਰ ਕਾਜ਼ੇ ਪਕੌੜੇ ਖਾ ਰਹੇ ਹੋ?
ਕੁਛ ਗੋਭੀ ਦੇਨੇ, ਆਲੂ ਦੇਨੇ।
ਮਿਕਸ ਹੈ ਫਿਰ, ਚਲੋ ਬਹੁਤ- ਵਧੀਆ, ਹੋਰ ਸ਼ਾਮ ਦੇ ਸਨੈਕਸ ਨਾਲ ਚਾਹ ਵਧੀਆ।
ਹਾਂਜੀ, ਹਾਂਜੀ-ਹਾਂਜੀ ਤੁਸੀਂ ਦੱਸੋ ਕੀ ਕਰ ਰਹੇ ਸੀਂ?
ਮੈਂ ਤੇ ਐਕਚੁਲੀ ਹੁਣੇ ਆਈ ਸੀਗੀ ਉੱਪਰ ਕੰਮ - ਕੁੰਮ ਕਰਨ ਲੱਗੀ ਸੀ ਬਸ, ਐਕਚੁਲੀ ਨਾ ਦੀਦੀ ਆਏ ਹੋਏ ਨੇ ਘਰ। ਵੱਡੇ, ਤੇ ਉਹ ਨਾ ਕੱਪੜੇ ਫੇਰ ਤੁਹਾਨੂੰ ਪਤਾ ਹੋ ਹੀ ਜਾਂਦੇ ਨੇ ਡੇਲੀ ਦੇਹੀ, ਫੇਰ ਉਹ ਕੱਪੜੇ ਬਹੁਤ ਜ਼ਿਆਦਾ ਹੋਏ ਹੋਏ ਸੀ, ਨਾਲੇ ਉਹਨਾਂ ਨੇ ਜਾਣਾ ਸੀ- ਤੇ ਦੂਰਸੀ ਦੀਦੀ ਵੱਲ, ਤੇ ਫੇਰ ਉਹ ਕਹਿ ਦੂਸਰੀ ਦੀਦੀ ਦੇ ਘਰ ਜਾਣਾ ਸੀ, ਮਤਲਬ।
ਅੱਛਾ, ਅੱਛਾ -ਅੱਛਾ
ਹਾਂ ਹਾਂਜੀ-ਹਾਂਜੀ। ਤੇ ਫੇਰ ਉਹ ਕਹਿੰਦੇ ਕਿ ਮੈਨੂੰ ਜਾਣਾ ਰਾਤੀ, ਉਹ ਲੈਣ ਆਣ ਗੇ ਉਹਨਾਂ ਨੂੰ, ਤੇ ਫੇਰ ਮੈਂ ਕਿਹਾ ਚਲੋ ਬਈ ਕੱਪੜੇ ਤੇ ਵਾਸ਼ ਕਰਨੇ ਹੀ ਪੈਣਗੇ ਫੇਰ।
ਹਮ-ਹਮ
ਤੇ, ਉਹਨਾਂ ਦੇ ਵੀ ਪਏ ਹੋਏ ਸੀ ਵਿੱਚੇ।
ਅੱਛਾ।
ਹਾਂਜੀ, ਫਿਰ ਮੈਂ ਮਸ਼ੀਨ ਆਈ ਆ ਉੱਪਰ- ਪਾਇਆ ਵਸ ਲਗਾਉਣ ਲੱਗੀਆਂ, ਧੋਣ ਲੱਗੀਆਂ। ਕੰਮ ਕਰਨ ਲੱਗੀਆਂ ਬਸ ਛੁੱਟੀਆਂ ਵਿੱਚ ਪਤਾ ਹੀ ਨਹੀਂ ਲੱਗਦਾ।
ਹਾਂ ਉਹ ਤੇ ਹੈ। ਕੰਮਾਂ'ਚ ਹੀ ਨਿਕਲ ਜਾਂਦਾ।
ਬਿਲਕੁਲ ਬਸ ਸਹੀ ਗੱਲ ਹੈ, ਸਹੀ ਗੱਲ ਹੈ ਹੋਰ। ਤੁਸੀਂ ਸੁਣਾਓ, ਤੁਹਾਡੇ ਅ ਬੇਟਾ ਠੀਕ ਹੈ। ਅੰਕਲ-ਆਂਟੀ ਘਰ ਸਭ ਤੁਹਾਡੇ ਉੱਪਰ-ਥੱਲੇ ਸਭ ਚਾਚਾ-ਚਾਚੀ।
ਹਾਂਜੀ-ਹਾਂਜੀ ਸਭ ਵਧੀਆ ਫਸਟ ਕਲਾਸ। ਤੁਸੀਂ ਸੁਣਾਓ ਆਪਣੇ ਪਰਿਵਾਰ ਦੀ। ਹੋਰ ਕੀ ਕਰ ਰਿਹਾ ਬੇਟਾ ਤੁਹਾਡਾ?
ਮੇਰਾ ਬੇਟਾ ਸੁੱਤਾ ਹੋਇਆ ਸੀਗਾ ਹੋਰ ਕੀ ਕਰਨਾ ਦੱਸੋ ਕੰਮ-ਕੁਮ ਤੇ ਹੋ ਹੈਂ ਜਿਹੜਾ ਸਕੂਲ ਦਾ ਮਿਲਿਆ, ਉਹ ਤੇ ਬੱਚੇ ਕਰਦੇ ਨੀ ਹੈਗੇ।
ਹਮ, ਸਕੂਲ ਦਾ ਸਲੇਬਸ ਖ਼ਤਮ ਹੋ ਗਿਆ? ਜਿਹੜਾ ਹੋਮਵਰਕ ਮਿਲਦਾ ਹੈ ਹੋਲੀਡੇਜ਼ ਦਾ।
ਤੁਸੀਂ ਪੁੱਛੋ ਨਾ ਇਹਨਾਂ ਜ਼ਿਆਦਾ ਵਧਾ ਦਿੱਤਾ।
ਹੁੰ
ਇੰਨਾ ਜ਼ਿਆਦਾ ਵਧਾ ਦਿੱਤਾ ਕਿ ਕੋਈ ਕਹਿਣ ਦੀ ਗੱਲ ਨਹੀਂ। ਮਤਲਬ ਨਵੇਂ-ਨਵੇਂ ਪ੍ਰੋਜੈਕਟ ਨਵੇਂ-ਨਵੀਂ ਚੀਜ਼ਾਂ ਨਵੀਂ -ਨਵੀਂ ਜੋ ਵੀ ਕਰਾਫਟ ਦੀਆਂ ਚੀਜ਼ਾਂ ਨੇ ਉਹ ਦਿੱਤੀਆਂ ਹੋਈਆਂ ਨੇ ਬਣਾਉਣ ਵਾਸਤੇ ਹੁਣ ਉਹ ਬੱਚੇ ਤੇ ਬੁਣਾਉਣਗੇ ਨੀ ਉਹ ਤੇ ਪੇਰੈਂਟਸ ਹੈਲਪ ਕਰਨੀ ਪੈਂਦੀ ਹੈ ਹੈਲਪ ਪੇਰੈਂਟਸ ਨੂੰ ਹੀ ਬਣਾਉਣੀ ਪੈਂਦੀ ਹੈ।
ਹਾਂ ਸਾਰਾ ਕੁਛ ਪੇਰੈਂਟਸ ਹੀ ਕਰਣਗੇ ਬੱਚਿਆਂ ਨੇ ਤੇ ਬਸ ਜਾਕੇ ਜਮਾ ਕਰਾਉਣਾ।
ਬਿਲਕੁਲ ਪਰ ਬਾਅਦ ਚ ਚੈੱਕ ਵੀ ਨਹੀਂ ਹੁੰਦਾ ਬਾਅਦ ਚੈੱਕ ਨੀ ਕਰਦੇ ਟੀਚਰਸ ਉਹ ਐਵੇਂ ਪਿਆ ਰਹਿੰਦਾ ਪ੍ਰੋਜੈਕਟ ਵਗੈਰਾ।
ਹੁੰ
ਤਾਂ ਕਰਕੇ ਬਸ ਉਹੀ ਅੱਧਾ ਦਿਨ ਤੇ ਓਹਦੇ ਚ ਹੀ ਲੱਗ ਜਾਂਦਾ ਕਦੀ ਕੁਛ ਬਣਾ ਕਦੇ ਕੁਛ ਬਣਾ
ਅੱਛਾ ਜੀ
ਹਾਂਜੀ
ਚਲੋ ਇਹ ਵੀ ਜ਼ਰੂਰੀ ਹੈ। ਤੇ ਬੱਚਿਆਂ ਨਾਲ ਤਾਂ ਕਰਨੇ ਪੈਣੇ ਨੇ ਹੁਣ ਜੇ ਉਹਨਾਂ ਨੂੰ ਐਡਮਿਸ਼ਨ ਕਰਵਾਇਆ ਵਾ ਸਕੂਲੇ ਪਾਇਆ ਵਾ। ਸਕੂਲ ਵਾਲਿਆਂ ਦੀ ਮੰਨਣੀ ਪੈਣੀ ਆ।
ਹਾਂਜੀ-ਹਾਂਜੀ ਉਹ ਕਿਥੇ ਭੀ ਉਹਨਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਸਾਡੇ ਟਾਈਮ ਤੇ ਇਹ ਸਭ ਕੁਛ ਹੁੰਦਾ ਹੀ ਨਹੀਂ ਸੀਗਾ। ਅਸੀਂ ਪਈ ਜੋ ਵੀ ਬਣਾਉਨਾ ਕਰਨਾ ਹੁੰਦਾ ਸੀ ਉਹ ਬਸ ਖੁਦ ਕਰਦੇ ਸੀ ਸਾਡੇ ਪੇਰੈਂਟਸ ਨੇ ਤਾਂ ਕਦੇ ਸਾਡੀ ਹੈਲਪ ਕੀਤੀ ਹੀ ਨਹੀਂ।
ਹੁੰ ਅਸੀਂ ਤਾਂ ਖੁਦ ਗੋਰਮੈਂਟ ਸਾਡਾ ਤੇ ਇਹਦਾ ਹੀ ਨਿਕਲ ਗਿਆ ਅੱਧਾ ਗੌਰਮੈਂਟ ਸਕੂਲ ਚ ਨਿਕਲ ਗਿਆ ਅੱਧਾ ਪ੍ਰਾਈਵੇਟ ਚ ਨਿਕਲ ਗਿਆ। ਬਸ ਪਤਾ ਹੀ ਨਹੀਂ ਚੱਲਿਆ।
ਅੱਛਾ ਹਾਂ ਬਸ ਅਧੇ ਪਹਿਲੇ ਦੇ ਜਮਾਨੇ ਚ ਕਿੱਥੇ ਹੁੰਦੇ ਸੀ ਸਕੂਲ ਵਗੈਰਾ ਅੱਛੇ ਮਤਲਬ ਅੱਛੀ ਟੈਕਨੋਲੋਜੀ ਦੇ ਯਾ ਅੱਛੇ ਪ੍ਰਾਈਵੇਟ ਸਕੂਲ। ਹੋਰ ਤੇ ਸੀਗਾ ਤੇ ਹੁੰਦੇ ਸੀਗੇ ਮਤਲਬ ਇਨੇ ਜ਼ਿਆਦਾ ਬਹੁਤ। ਜ਼ਿਆਦਾ ਕੋਂਪੀਟੀਸ਼ਨ ਹੋ ਗਿਆ ਮਤਲਬ ਕਿ ਪੁੱਛੋ ਨਾ ਤੁਸੀਂ। ਅ ਮੈਂ ਆਪਣੇ ਬੇਟੇ ਨੂੰ ਆਸੀਆਈਸੀ ਪੈਟਰਨ ਵਿੱਚ ਪਾਇਆ।
ਅੱਛਾ ਜੀ।
ਬਸ ਉਹਦੇ ਕਦੀ ਕੁਛ ਮਤਲਬ ਉਹਦਾ ਪੈਟਰਨ ਹੀ ਬਿਲਕੁਲ ਚੇਂਜ ਹੈ ਉਹਨੂੰ ਦੇਖ ਲਓ ਨਰਸਰੀ ਕਲਾਸ ਚ ਦਾ ਮੈਂ ਐਡਮਿਸ਼ਨ ਕਰਵਾਇਆ। ਠੀਕ ਹੈ ਥ੍ਰਰੀ ਥ੍ਰਰੀ ਦਾ ਹੋ ਗਿਆ ਸੀਗਾ ਥ੍ਰਰੀ ਪਲੱਸ ਦਾ ਤੇ ਉਹਨੂੰ ਉਹਦਾ ਨਰਸਰੀ ਚ ਉਹਨਾਂ ਨੇ ਉਹਨੂੰ ਲਿੱਤਾ ਤੇ ਉਹਦੇ ਵਿੱਚ ਉਹਨੂੰ ਸ਼ੇਪਸ ਵਗੈਰਾ ਵੀ ਕਰਾ ਦਿੱਤੀਆਂ ਨੇ ਤੁਸੀਂ ਮੰਨੋ ਮੰਨ -ਮੰਨ ਪਾਓਗੇ ਤੁਸੀਂ ਕਿ ਇੱਕ ਨਰਸਰੀ ਕਲਾਸ ਦਾ ਬੱਚਾ ਔਰ ਉਹਨੂੰ ਟ੍ਰਇਂਗਲ, ਰੈਕਟੇਗਲ ਸ਼ੇਪਸ ਵੀ ਹੈਗੀਆਂ ਨੇ ਉਹਦੇ ਸਿਲੇਬਸ ਵਿੱਚ।
ਅੱਛਾ ਜੀ।
ਹਾਂਜੀ ਤੁਸੀਂ ਆ ਇੱਥੋਂ ਹੀ ਸਾਨੂੰ ਲੱਗਾ ਲੋ ਕੀ ਹਾਂਜੀ-ਹਾਂਜੀ, ਇਹ ਨਾ ਦੋ ਕਲਾਸਾਂ ਐਡਵਾਂਸ ਲੈਂਦੇ ਨੇ। ਬੋਤ ਲਾਸਟਸ ਸਿਲੇਬਸ ਆਇਆ। ਹਾਲੇ ਤਾਂ ਟੀਚਰਸ ਨੇ ਜਦੋਂ, ਮੈਂ ਪਹਿਲੇ ਗਈ ਸੀ ਨਾ ਪਤਾ ਕਰਨ ਤਾਂ, ਮੇਰਾ ਬਸ ਮਾਨ ਸੀਗਾ ਕਿ ਚਲੋ ਅਸੀਂ ਖੁਦ ਸੀਬੀਐਸੀ ਪੜੇ ਹੋਆ ਚਲੋ ਤੇ ਸਾਡਾ ਬੱਚਾ ਸਾਡੇ ਤੋਂ ਜ਼ਿਆਦਾ ਹੀ ਪੜ੍ਹ ਕੇ ਜਾਏ ਮਤਲਬ ਪੜ੍ਹੇ। ਠੀਕ ਹੈ, ਅੱਗੇ ਜਾ ਕੇ।
ਗ੍ਰੈਮਰ ਅੱਛੀ ਹੋ ਜਾਂਦੀ ਨਾ, ਇੱਥੇ ਆਈਸੀਆਈ ਬੋਰਡ ਦੇ ਵਿੱਚ ਪਾਣ ਨਾਲ।
ਹਾਂ, ਸਹੀ ਕਹਿ ਰਹੇ ਓ।
ਮਤਲਬ ਕਦੀ ਕਿਸੇ ਨੇ ਬੱਚੇ ਨੇ ਬਾਹਰ- ਬਾਹਰ ਜਾਣਾ ਹੋਏ ਨਾ ਤੇ ਪ੍ਰੋਗਰੈਸ ਵਧੀਆ, ਮਤਲਬ ਸਕੋਪ ਹੈਗਾ ਈਦਾ।
ਹਾਂ, ਬਸ ਕੋਈ ਨੀ। ਟੀਚਰ ਨੇ ਕਿਹਾ ਸੀਗਾ ਕਿ ਮੰਨ ਲਓ ਤੁਸੀਂ ਟਵੈਲਥ ਤੁਸੀਂ ਇੱਥੇ ਕਰਾ ਦਿੱਤੀ ਬਾਰਵੀਂ ਤੇ ਉਸ ਤੋਂ ਬਾਦ- ਤੁਸੀਂ ਆਪਣੇ ਬੱਚੇ ਨੂੰ ਬਾਹਰ ਭੇਜਣ ਦਾ ਜੇ ਸੋਚਦੇ ਓ, ਤਾਂ ਉਹਦੇ ਵਾਸਤੇ ਤੁਹਾਨੂੰ ਦਿੱਕਤ ਨੀ ਕਰਨੀ ਪੈਗੀ। ਅ ਜੋ ਵੀ ਆਈਲੈਟਸ ਵਗੈਰਾ ਹੁੰਦੀਆਂ ਨੇ ਬਾਹਰ ਜਾਣ ਉਹ ਬੱਚਾ ਈਜ਼ੀਲੀ ਕਰ ਲੈਂਦਾ ਪੇਪਰ ਈਜ਼ੀਲੀ ਦੇ ਲੇਗਾ। ਔਰ ਬਾਹਰ ਜਾ ਕੇ ਉਹਨੂੰ ਕਾਫੀ ਅੱਛੇ-ਅੱਛੇ ਅੱਗੇ ਰਸਤੇ ਓਦੇ ਵੀ ਖੋਲ ਜਾਂਦੇ ਨੇ। ਤੇ ਤਾਂ ਕਰਕੇ ਕਿ ਬਸ ਇੱਕ ਇਹੀ ਰੀਜ਼ਨ ਸੀਗਾ, ਜਿਹੜਾ ਮੈਂ ਆਪਣੇ ਬੱਚੇ ਨੂੰ ਪਾਇਆ ਮੈਂ ਕਿਹਾ ਆਪਾਂ ਤਾਂ ਬੋਲ ਨੀ ਪਾਦੇ। ਨਾ ਇੰਗਲਿਸ਼ ਕੁਛ ਸਾਨੂੰ ਤਾਂ ਗ੍ਰਾਮਰ ਆਦੀ ਨੀ ਹੈਗੀ। ਚਲੋ, ਸਾਡੇ ਬੱਚੇ ਪੜ ਲੈਣ ਪੜ-ਲਿਖ ਜਾਨ ਚਲੋ।
ਨਈ ਜੀ, ਬਿਲਕੁਲ-ਬਿਲਕੁਲ ਸਹੀ ਕੀਤਾ ਜੇ, ਹਾਂ ਬੱਚਿਆਂ ਨੂੰ ਪੜ੍ਹਾਤਾ ਲਿਖਾ -ਤਾਂ ਆਹੀ ਵੱਡੀ ਗੱਲ ਐ।
ਬਾਕੀ ਤੇ ਉਨਾਂ ਨੇ ਘਰ -ਘਰ -ਵਾਰ ਤੇ ਉਹਨਾਂ ਨੇ ਪੜ੍ਹ-ਲਿਖ ਕੇ ਕਮਾ ਕੇ ਤੇ ਬਣਾ ਈ ਲੈਣਾ ਐ। ਉਹਨਾਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਤੇ ਉਹਨਾਂ ਦੇ ਮਾਂ ਪ ਤੇ ਓਦੀ ਹੁੰਦੀ ਆ ਨਾ ਦੇਖੋ ਅੱਛੀ, ਅੱਛੀ। ਸੁੋਸਾਇਟੀ ਹੋਏ ਬੱਚਿਆਂ ਦੀ ਅੱਛੇ ਸੰਸਕਾਰ ਹੋਣ, ਮਤਲਬ ਕਿ ਵ ਵੱਡਿਆਂ ਦੀ ਤੁਆਨੂੰ ਪਤਾ ਈ ਏ ਰਿਸਪੈਕਟ ਅੱਜ-ਕੱਲ ਬੱਚੇ ਸੁਣਦੇ ਨੀ ਕਿਸੇ ਦੀ ਖੁਸੀ਼ ਕਿਸੇ ਦੀ ਨੀ ਸੁਣਦੇ
ਸੋਸਾਇਟੀ ਜੀ ਖਰਾਬ ਹੋ ਗਈ ਨਾ ਮਤਲਬ ਕੋਈ ਚੰਗਾ ਸਲਾਹ ਨਈ ਦਿੰਦਾ ਬਸ ਵਦਾ ਦਿੰਦੇ ਵਦਾਨ ਦਿੰਦੇ ਨੇ ਕਿ ਬੱਚਾ ਵਿਗੜ ਜੇ।
ਬਿਲਕੁਲ-ਬਿਲਕੁਲ ਅੱਜ-ਕੱਲ ਨਾ, ਬੱਚੇ ਨੂੰ ਸੈ ਨੀ ਦੇਣੀ ਚਾਈਦੀ।
ਹਾਂਜੀ।
ਸ਼ੈ ਨੀ ਦੇਨੀ ਚਾਈਦੀ ਨਾ, ਓਨੂੰ ਜਦ ਪਿੱਛੋਂ ਓਦੀ ਸਪੋਟ ਗਲਤ ਕੰਮ ਚ ਵੀ ਓਦੀ ਸਪੋਟ ਓਨੂੰ ਪਤੈ ਕਿ ਮੇਰੀ ਕਾਲਸ ਆਣੀ ਆ ਫਿਰ ਬੱਚਾ ਨਾ ਵਿਗੜਦਾ-ਵਿਗੜਦਾ-ਵਿਗੜਦਾ ਵਿਗੜ ਈ ਜਾਂਦਾ ਫੇਰ ਓੱਨੂੰ ਪਤਾ ਕਿ ਮੈਨੂੰ, ਕਰ ਲੈਣਗੇ ਕੋਈ ਗੱਲ ਨੀ
ਹੂਂ-ਹੂਂ ਸਈ ਗੱਲ ਐ ਜੀ।
ਬਸ ਐ ਚੀਜ਼ਾਂ ਖ਼ਰਾਬ ਕਰਦੀਆਂ ਨੇ ਬੱਚੇਆਂ ਨੂੰ ਹੋਰ ਕੋਈ ਗੱਲ ਨੀ ਹੈਗੀ।
ਹੂਂ
ਹਾਂਜੀ।
ਚਲੋ ਕੋਈ ਗੱਲ ਨੀ, ਐ ਤੇ ਕਰਨਾ ਈ ਐ।
ਐ ਤੇ ਕਰਨਾ ਈ ਐ ਅੱਜ-ਕੱਲ ਅੱਜ ਕੱਲ੍ਹ ਹੋਰ ਕੀ ਕਰਨਾ। ਬੱਚੇਆਂ ਲਈ ਹੀ ਜੀ ਰੇਆਂ, ਬੱਚੇਆਂ ਲਈ ਕਮਾ ਰੇਆਂ, ਬੱਚੇਆਂ ਲਈ ਹੀ ਕਰਨੈ। ਲੇਕਿਨ ਫੇਰ ਵੀ ਜਦੋਂ ਉੱਠ ਗੇ ਬੱਚੇ ਐਵੇਂ ਕਰਦੇ ਨੇ ਨਾ, ਕਿ ਕੱਲ ਨੂੰ ਵੱਡੇ ਹੋ ਕੇ ਪੜ੍ਹ-ਲਿਖ ਕੇ ਜੇ ਫਿਰ ਮਾਂ ਬਾਪ ਨੂੰ ਕੁੱਛ ਸਮਝਦੇ ਨੀ ਹੈਗੇ।
ਨਈ ਜੀ, ਸਾਰੀ ਗੱਲ ਸੰਸਕਾਰ ਦੀ ਹੁੰਦੀਆਂ ਨੇ, ਮਾਹੌਲ ਦੀਆਂ ਹੁੰਦੀਆਂ ਨੇ। ਜੇ ਤੁਸੀਂ ਚੰਗੀ ਸਲਾਹ ਦੋਗੇ ਬੱਚੇ ਨੂੰ ਚੰਗਾ ਸਮਝਾਓਗੇ, ਐਸੀ ਗੱਲ
ਤੋਂ ਡਰ ਲੱਗਦਾ, ਜੋ ਕੁਛ ਹੋ ਰੇਐ ਨਾ ਆਪਣੇ ਆਸ-ਪਾਸ ਬਹੋਤ ਗ਼ਲਤ ਹੋ ਰੇਐ ਮਤਲਬ ਕਿ, ਖੁਦ ਨੂੰ ਡਰ ਲੱਗਦੈ। ਕਿ ਸਾਨੂੰ ਹਾਂਜੀ
ਮਹੌਲ ਕਾਫ਼ੀ ਖ਼ਰਾਬ ਹੋ ਗਿਆ ਵਾ।
ਬਹੋਤ ਜ਼ਿਆਦਾ ਹੋ ਗੇਆ, ਕਿਸੀ ਤੇ ਵੀ ਵਿਸ਼ਵਾਸ ਨਈ ਕਰ ਸਕਦੇ ਔ ਤੁਸੀਂ, ਈਵਨ ਕਾਰ ਦੇ ਕੋਈ ਕਜ਼ਨ ਵਗੈਰਾ ਨੇ, ਘਰ ਦੇ ਕੋਈ ਬੰਦੇ ਨੇ। ਓਨਾਂ ਤੇ ਵੀ ਨੀ ਕਰ ਸਕਦੇ।
ਹੂੰ ਹੂ ਸਈ ਗੱਲ ਐ ਜੀ।
ਕੋਈ ਤੁਆਡੇ ਬੱਚੇ ਨੂੰ ਕੀ ਸਿਖਾ ਰਿਹਾ, ਕੀ ਨਈ ਸਿਖਾ ਰਿਆ, ਓ ਕਿੱਦਾਂ ਮੈਨੇਜ ਕਰਨੀ ਐ, ਉਹ ਚੀਜ ਤੁਸੀ ਆਪਣੇ ਬੱਚੇ ਨੂੰ ਆਪਣੇ ਨਾਲ ਮ ਲਈ ਕਿ ਉਹ ਤੁਹਾਨੂੰ ਬਾਹਰ ਦੀ ਸਾਰੀ ਗੱਲ ਦੱਸੇ ਆ ਕੇ
ਹਾਂਜੀ, ਸਹੀ ਗੱਲ ਐ।
ਤੇ ਇਸ ਚੀਜ਼ ਦਾ ਵੀ ਧਿਆਨ ਰੱਖਣਾ ਐ। ਮਤਬਲ ਅੱਜ-ਕੱਲ੍ਹ ਜਿਹੜੇ ਨਾ ਬੱਚਿਆਂ ਦੀ ਪਰਵਰਿਸ਼ ਕਰਨੀ ਬੋਤ ਮੁਸ਼ਕਿਲ ਐ ਅੱਛੇ ਸੰਸਕਾਰ ਦੇਣਾ ਬੋਤ ਮੁਸ਼ਕਿਲ ਐ।
ਨਈ ਏਨੂੰ ਲੈ ਕੇ ਜਾਯਾ ਕਰੋ ਆਪਣਾ, ਰੱਬ ਵੱਲ ਥੋੜਾ ਜੇਹਾ ਧਿਆਨ ਰੱਬ ਵੱਲ ਥੋੜਾ ਜੇਹਾ ਧਿਆਨ ਕਿ ਨਈ ਜੀ ਮਤਲਬ ਕਿ ਸਵੇਰੇ ਸ਼ਾਮ ਵੱਡਿਆਂ ਦਾ ਮਤਲਬ, ਓਦਾ ਮਤਲਬ ਆਦਰ ਸਤਿਕਾਰ ਜ਼ਰੂਰ ਕਰਨਾ ਚਾਈਦਾ ਵਾ। ਪਤਾ ਹੋਨਾ ਚਾਈਦਾ ਬੱਚੇ ਨੂੰ, ਦੱਸ ਜੇ ਤੁਸੀਂ ਦੱਸੋ। ਦੱਸੋਗੇ ਤੇ ਅੱਗੇ ਚੱਲਦਾ ਰਹੇਗਾ ਓਸ ਸਾਬ ਨਾਲ ਜੇ ਨਈ ਦੱਸੋਗੇ ਤੇ ਫੇਰ, ਲਾਪਰਵਾਈ ਵਰਤ ਜਾਏਗੀ ਫਿਰ ਵਿਗੜ ਜੇ ਗਾ।
ਬਸ ਉਹੀ ਗੱਲ ਐ ਨਾ ਆਪਣੇ ਵੱਲੋਂ ਤੇ ਦੇਖੋ ਕੋਈ ਮਾਂ ਬਾਪ ਨੀ ਚਾਹੁੰਦਾ ਕਿ ਸਾਡੇ ਬੱਚੇ ਵਿਗੜਨ ਕਿਉਂਕਿ ਅਗਰ ਬੱਚੇ ਵਿਗੜਨ ਗੇ ਸਭ ਤੋਂ ਜ਼ਿਆਦਾ ਹਰਜਾਨਾ ਮਾਂ-ਪਓ ਨੂੰ ਭੁਗਤਣਾ ਪੈਂਦਾ ਸਭ ਸਬ ਤੋਂ ਪਹਿਲੇ ਬੱਚਾ ਆਪਣੇ ਮਾਂ-ਪਿਓ ਨਾਲ ਬਤਮੀਜ਼ੀ ਨਾਲ ਪੇਸ਼ ਆਂਦਾ। ਬਾਦ ਤੇ ਬਾਦ ਦੀਆਂ ਗੱਲਾਂ ਹੁੰਦੀਆਂ ਨੇ।
ਹਾਂਜੀ-ਹਾਂਜੀ,
ਹਾਂ ਬਸ ਉਹੀ ਗੱਲਾਂ ਤੋਂ ਡਰ ਲੱਗਦੇ ਕੀ ਇੰਨੀ ਮਿਹਨਤ ਕਰ ਰਹੇ ਆ ਕਮਾ ਰਹੇ ਆ ਸਭ ਕੁਛ ਕਰ ਰਹਿ
ਵਿਸ਼ਵਾਸ ਰੱਖੋ ਤਾਂ ਸਾਰਾ ਕੁਛ ਵਧੀਆ ਗੱਲ ਹੋਏਗੀ ਵਧੀਆ ਹੀ ਹੋਏਗਾ ਜੀ। ਜੇ ਤੁਸੀਂ ਆਪਣੇ ਤੇ ਵਿਸ਼ਾਲ ਰੱਖੋ ਬੱਚਿਆਂ ਤੇ ਵਿਸ਼ਵਾਸ ਰੱਖੋ
ਪਰ ਰ-ਰੱਬ ਤੇ ਭਰੋਸਾ ਐ ਕਿ ਸਾਡੇ ਬੱਚੇ ਆ ਅਸੀਂ ਉਹਨਾਂ ਲਈ ਇੰਨਾ ਕੁਛ ਕਰ ਰਹੇ ਹਾਂ ਕੱਲ੍ਹ ਨੂੰ ਉਹ ਵੀ ਸਾਨੂੰ ਪੁੱਛਣ -ਗਿੱਛਣ ਘੱਟ ਤੋਂ ਘੱਟ ਚੰ ਗੇ ਉਹਨਾ ਨੂੰ ਸੰਸਕਾਰ ਘੱਟ- ਘੱਟ ਰਿਸਪੈਕਟ ਤਾਂ ਕਰਨ ਸਭ ਦੀ। ਉਹਦੇ ਵਿੱਚ ਸਾਡੀ ਵੀ ਰਿਸਪੈਕਟ ਹੈਗੀ ਹੈ ਬੱਚੇ- ਬੱਚਿਆਂ ਚ
ਹਾਂਜੀ ਹਾਂਜੀ।
ਹਾਂਜੀ ਹਾਂਜੀ, ਹੋਰ ਸੁਣਾਓ ਤੁਹਾਡੇ ਕੀ ਤੁਸੀਂ ਸਭ ਘਰ ਦਾ
ਹਾਂਜੀ ਅ, ਪੀਲੀ ਤੁਸੀਂ ਚਾਹ?
ਬਸ ਤੁਸੀਂ ਪੀਲੀ ਇਹ ਨਾਲ ਗੱਲਾਂ -ਗੱਲਾਂ ਨਾਲ ਅਸੀ ਵੀ ਪੀਲੀ।
ਹੂੰ ਨਾਲ ਪਕੌੜੇ, ਨਾਲ ਪਕੌੜੇ ਵੀ ਖਾ ਲੇ।
ਨਈ ਪਕੌੜੇ ਤਾਂ ਨੀ ਖਾਧੇ ਅਸੀਂ ਤੁਸੀਂ ਇੱਧ ਇੱਧਰੋ ਤੁਸੀਂ ਕੱਲੇ- ਕੱਲੇ ਖਾ ਰਹੇ ਹੋ ਕੋਈ ਗੱਲ ਨੀ ਅਸੀਂ ਆਂਨੇ ਆ ਘਰੇ ਮੈਂ ਦੇਖ ਦੇਖ ਦੀਆਂ ਕਿਸੇ ਦਿਨ ਬਨਾਦੀ ਆ ਪ੍ਰੋਗਰਾਮ।
ਆਵਾਂਗੇ ਫੇਰ ਤਾਡੇ ਘਰ ਫਿਰ ਇਕੱਠੇ ਬਹਿ ਕੇ ਚਾਹ ਪਕੌੜੇ ਖਾਵਾਂਗੇ।
ਹਾਂਜੀ ਹਾਂਜੀ, ਜ਼ਰੂਰ- ਜ਼ਰੂਰ। ਹੂੰ ਚਲੋ ਠੀਕ ਐ, ਪੀਲੋ ਕੋਈ ਨਾ ਚਾਹ ਬਣਾ ਲਓ ਕੋਈ ਗੱਲ ਨੀ।
ਹਾਂਜੀ-ਹਾਂਜੀ ਠੀਕ ਐ ਜੀ ਓਕੇ
ਓਕੇ ਜੀ ਓਕੇ ਜੀ ਬਾਏ-ਬਾਏ ਜੀ।